ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ, ਬਸ ਵਧੀਆ ਵ। ਵਿਧਿਆ, ਤੁਸੀਂ ਸੁਣਾਓ?
ਬਸ ਵਧੀਆ, ਮੈਂ ਕਿਹਾ ਕਾਫੀ ਟਾਈਮ ਗਿਆ ਸੀ ਤੁਹਾਡੇ ਨਾਲ ਗੱਲ ਹੀ ਨੀ ਹੋਈ। ਬੜੀ ਯਾਦ ਆ ਰਹੀ ਸੀ, ਹਾਂਜੀ ਬਸ ਕਿੰਨਾ ਟਾਈ ਹੋ ਗਿਆ ਤੁਸੀਂ ਵੀ ਨੀ
ਹੈਂ
ਮੈਂ ਕਿਹਾ ਕਿੰਨਾ ਟਾਈਮ ਹੋ ਰਿਹਾ ਤੁਸੀਂ ਆਪ ਹੀ ਨ ਯਾਦ ਕਰਦੇ।
ਹੈਲੋ, ਬਸ ਵਧੀਆ ਤੁਸੀਂ ਸੁਣਾਓ। ਹੈਲੋ। ਹੈਲੋ, ਹੈਲੋ। ਹੈਲੋ